ਜੀ ਸਾਸਰੀ ਕਾਲ ਜੀ। ਵਦੀਆ ਜੀ ਤੁਸੀਂ ਦੱਸੋ
ਨਈਂ ਬਾਬੀ ਜੀ, ਮੈਂ ਬਸ ਹੁਨੇ ਰੋਟੀ ਖਾਦੀ। ਪੀਜ਼ਾ ਖਾਦਾ ਪੀਜ਼ਾ।
ਹੈਨੀ ਨਈਂ ਰੋਟੀ ਨਈਂ ਖਾਦੀ ਸਵੇਰੇ-ਸਵੇਰੇ ਉੱਠ ਕੇ ਖਾਨਾ-ਖਾਨਾ ਚਈਦਾ। ਕਿਓਂਕਿ ਸਵੇਰੇ-ਸਵੇਰੇ ਫਿਰ ਤੁਸੀਂ ਲਾਈਕ ਕਿਓਂਕਿ ਓ ਵੀ ਜੰਕ ਫੂਡ ਹੋ ਗੇਆ ਇੱਕ ਤਰੀਕੇ ਨਾਲ ਪੀਜ਼ਾ ਤੇ ਫਿਰ ਓ ਤੇ ਨੁਕਸਾਨ ਕਰੇਗਾ।
ਖਾ ਤੇ ਲੇਆ ਮੈਂ, ਕਰ ਈ ਰਿਆ।
ਨਈਂ ਫੇਰ ਓ ਤੇ ਚਲੋ ਜਿਵੇਂ ਸਵੇਰੇ ਉੱਠਦੇਆਂ ਪੈਲੇ ਰੋਟੀ ਖਾਨੀ ਚਾਈਦੀ ਕਿਓਂਕਿ ਬਾਰ ਦਾ ਤਾਂ ਜਾਦਾ ਖਾਵਾਂਗੇ ਅਸੀਂ ਤੇ ਓ ਸਾਡੀ ਸੇਤ ਨੂੰ ਨੁਕਸਾਨ ਦਏਗਾ।
ਰਾਤੀ ਬਰਦਰ ਲੈ ਕੇ ਆਇਆ ਸੀ, ਤੇ ਫਿਰ ਮੈਂ ਖਾਧਾ ਨੀ। ਤੇ ਮੇਰਾ ਹੁਨ ਮਨ ਕਰ ਗੇਆ ਮੈਂ ਹੁਨ ਖਾ ਲੇਆ।
ਨਈ ਮੈਂ ਤੇ ਐ ਮੰਨਨਾ ਕੀ ਲਾਈਕ ਪੈਲਾਂ ਆਲੇ ਘਰ ਦਾ ਖਾਨਾ ਖਾਨਾ ਚਾਈਦਾ ਸਬ ਤੋਂ ਜਾਦਾ।
ਅੱਛਾ ਜੀ।
ਕਿਓਂਕਿ ਜਿਵੇਂ ਆਪਾਂ ਨੀ ਪਤਾ ਆ ਓ ਫੇਰ ਤੇਲ ਚ ਬਨਾਏ ਨੇ ਬਾਰ ਜਦੋਂ ਖਾਨਾ ਖੂਨਾ ਹੈਗਾ, ਅਗਰ ਅਸੀਂ ਓਈ ਚੀ ਤੇ ਆਪਨੇ ਘਰ ਬਨੀਆਂ ਹੋਈਆਂ ਵੇਖੋ ਸਾਨੂੰ ਪਤਾ ਅਸੀ ਕਿ ਨਾਲ ਇੱਕ ਸਾਫ਼ ਚੀਜ਼ਾਂ ਕਰ ਰਿਆ ਹੁਨੇ ਹਰ ਚੀਜ਼ ਤਰੀਕੇ ਨਾਲ ਕਰਦਾ ਹਰ ਚੀ ਹਾਂਜੀ ਮਾਰਕੀਟ ਐ, ਬਟ ਐ ਹੁੰਦਾ ਜਿਵੇਂ ਕੋਈ ਨਾ ਕੋਈ ਚੀਜ਼ ਫਰਾਈ ਕਰ ਰਏ ਓਂ ਸਿਰਫ ਸਾਨੂੰ ਨੀ ਪਤਾ ਕੀ ਓ ਕਿੰਨਾ ਪੁਰਾਨਾ ਤੇਲ ਏ ਕਿੰਨੇ ਟਾਈਮ ਤੋਂ ਯੂਜ ਹੋ ਰਿਆ ਕਿੰਨੀ ਬਾਰੋਂ ਤੇਲ ਕਿਓਂਕਿ ਕੈਂਦੇ ਨਾ ਬਾਰ ਵਾਲਾ ਤੇਲ ਨੂੰ ਹੀਟ ਕਰੋ ਨਾ, ਤੇ ਓ ਤੇਲ ਖ਼ਰਾਬ ਹੋ ਜਾਂਦਾ।
ਬਿਲਕੁਲ-ਬਿਲਕੁਲ-ਬਿਲਕੁਲ।
ਸਾਨੂੰ ਨੀ ਪਤਾ ਕੇ ਓ ਕਿੰਨੀ ਵਾਰ ਉਸ ਤੇਲ ਚ ਤਲ ਚੁੱਕੇ ਨੇ ਕਿੰਨੇ ਹਫ਼ਤੇ ਪੁਰਾਨਾ ਐ। ਕਿੰਨੇ ਦਿਨ ਪੁਰਾਨਾ ਓ ਤੇਲ।
ਹੂੰ ਐ ਤਾਂ ਹੈ। ਸਈ ਗੱਲ ਐ, ਫਿਰ ਮੈਂ ਰਾਤੀ ਵੀ ਰਾਤੀ ਵੀ ਚੌਮਿਨ ਵਗੈਰਾ ਖਾਤੀ ਤੀ ਮੈਂ ਪਰ ਮੋਮਸ ਬਟ ਹੁਣ ਮੈਂ ਬੰਦ ਕਰਤੇ ਨੇ, ਹੁਣ ਮੈਂ ਬੰਦ ਕਰਤੇ ਨੇ ਓਹਦੇ ਨਾਲ ਨਾ ਥੋੜੀ ਦਿੱਕਤ ਹੁੰਦੀ ਏ। ਪੇਟ ਵਿੱਚ ਹਾਰਟ ਵਿੱਚ ਦਰਦ ਹੁੰਦੀ ਹੈ।
ਹਾਂ, ਜਿਵੇ ਵੀ ਕਿ ਆ ਚੀਜਾਂ ਬੋਤ ਜਾਦਾ ਨੁਕਸਾਨ ਕਰਦੀਆਂ ਨੇ। ਚਾਏ ਰਿਜਲਟ ਤੇ ਏਹ ਹੋ ਗਿਆ ਦੇਖੋ ਅਗਰ ਬਾਹਰ ਦੀਆਂ ਚੀਜਾਂ ਜਿਆਦਾ ਖਾਵਾਂਗੇ ਉਹਤੋ ਸਾਨੂੰ ਲਾਇਕ ਕੀ ਕਹਿੰਦੇ ਨੇ ਸਾਨੂੰ ਮੋਟਾ ਵੀ ਕਰਦੇ ਨੇ ਕਿਉਂ ਸਾਡਾ ਉਹਦੇ ਵਿੱਚ ਕੈਲਰੀਜ਼ ਬਹੁਤ ਜਿਆਦਾ ਹੁੰਦੀਆਂ ਨੇ
ਹੁੰ ਹੋਮਮੇਡ ਵਿੱਚ ਏ ਫਰਕ ਰਹਿੰਦਾ ਹੈ ਕਿ ਹੋਮਮੇਡ ਵਿੱਚ ਆਪਾਂ ਜੋ ਮਰਜ਼ੀ ਖਾ ਲਈਏ। ਠੀਕ ਏ ਨਾ, ਹੋਮਮੇਡ ਵਿੱਚ ਕੋਈ ਦਿੱਕਤ ਨੀ ਆਂਦੀ ਉਹ ਵੀ ਘਰ ਦਾ ਬਨਿਆ ਹੁੰਦੈ ਓਹ।
ਹਾਂਜੀ, ਕਿਉਂਕਿ ਸਾਨੂੰ ਪਤੈ ਨਾ ਕਿੰਨੀ ਮਾਤਰਾ ਚ ਕਿੰਨਾ ਚੀਜਾਂ ਪਾਣੀਆਂ ਨੇ ਤੇ ਕਿਵੇਂ ਕੀ ਏ
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ-ਬਿਲਕੁਲ। ਬਾਕੀ ਮੈਂ ਵੀ ਹੁਣ ਬੰਦ ਕਰ ਦਾਂਗਾ, ਮੈਂ ਬੋਤ ਜੰਕ ਫੂਡ ਖਾਣਾ। ਹਾਂ।
ਨਈ, ਘੱਟ ਕਰਨਾ ਚਾਹੀਦਾ ਜੰਕ ਫੂਡ ਖਾਣਾ ਵੀ। ਬਿਕੋਜ਼ ਜੋ ਸਾਡੇ ਚ ਈ ਐ ਕਿਉਂਕਿ ਸਾਡੇ ਜਿਆਦਾ ਓਇਲੀ ਖਾਨ ਨਾਲ ਇੱਕ ਸਾਡੀ ਸਕਿਨ ਵੀ ਓਇਲੀ ਹੁੰਦੀ ਐ।
ਬਿਲਕੁਲ-ਬਿਲਕੁਲ, ਸਈ ਗੱਲ ਐ, ਓਹਦੇ ਨਾਲ ਈ ਹੁੰਦੀ ਐ ਸਕਿਨ ਓਇਲੀ, ਜੰਕ ਫੂਡ ਜੋ ਬੋਤ ਜਿਆਦਾ ਖਾਨ ਬਿਲਕੁਲ-ਬਿਲਕੁਲ, ਜੰਕ ਫੂਡ ਇੰਨਾਂ ਖਾਨੇ ਆਂ ਨਾ ਕੀ ਦੱਸਾਂ ਤੁਹਾਨੂੰ ਇੰਨਾ ਜੰਕ ਫੂਡ ਖਾ ਇੰਨਾ ਜੰਕ ਫੂਡ ਖਾ ਲਿਆ ਮੈਂ ਇੰਨਾ ਜੰਕ ਫੂਡ ਕਿ ਮੇਰੇ ਫੇਸ ਤੇ ਦਾਣੇ ਹੋ ਗਏ ਸੀ, ਸਾਰੇ ਪਿੰਪਲਸ।
ਇਸ ਇਚ ਕੋਈ ਬੀ
ਹੁਣ ਮੈਂ ਤੁਹਾਨੂੰ, ਹੁਣ ਮੈਂ ਤੁਹਾਨੂੰ ਐਹ ਵੀ ਛੋਟਾ ਜਿਹਾ ਵਾਂ, ਮੇਰੇ ਐਦਰ ਏ ਇੱਕ ਫਰੈਂਡ ਏ, ਠੀਕ ਏ ਓਹ ਨਾ ਜੰਕ ਫੂਡ ਬੋਤ ਖਾਂਦਾ ਸੀਗਾ ਮਤਲਬ ਦਿਨ ਚ ਓਹਨੇ ਖਾਣਾ ਹੀ ਖਾਣਾ ਮਤਲਬ ਚਾਰ ਪੰਜ ਵਾਰ ਠੀਕ ਉਮਰ ਕਿੰਨੀ ਏ ਓਹਦੀ? ਅਠਾਰਾਂ ਤੋਂ ਵੀਹ ਸਾਲ ਦੇ ਵਿੱਚ ਵਿੱਚ ਹੋਨੀ। ਉਸ ਬੰਦੇ ਨੂੰ ਕੈਂਸਰ ਹੋ ਗਿਆ ਜੰਕ ਫੂਡ ਖਾ ਕੇ‌। ਹਾਂ ਇਕ ਇਕ ਜਾਨ ਹੁੰਦੈ। ਹੁਨ ਓਹ ਇਸ ਟਾਈਮ ਮੌਤ ਹੋਰ ਜਿੰਦਗੀ ਦੇ ਵਿੱਚ ਖੇਲ ਰਿਐ ਪੜ੍ਹਦੀ ਏ ਹੈਲੋ
ਓਹ ਕੀ ਨਾ, ਯਾਰ ਇੱਕ ਚੀਜ ਖਾਨ ਦੀ ਜਾਂ ਪੀਨ ਦੀ ਨਾ ਲਿਮਿਟ ਹੁੰਦੀ ਐ। ਸਾਡੀ ਕੋਈ ਵੀ ਚੀਜ ਹੈਗੀਏ।
ਫੇਰ ਸੁਨਦੇ ਨੇ
ਮੈਂ ਦੱਸਦੀ ਤੁਹਾਨੂੰ ਕਿ ਨਾ ਜਿਵੇਂ ਮੇਰੇ ਨਾਲ ਇਕ ਫਰੈਂਡ ਰਹਿੰਦੀ ਮਾਸੀ ਮਾਸੀ ਦੇ ਬੱਚੇ ਉਹਨਾ ਚ ਛੋਟੇ ਹੈਗੇ ਨੇ, ਓਹਨਾਂ ਦੇ ਘਰ ਚ ਨਾ ਲਾਈਕ ਕੁਛ ਵੀ ਲਾਈਕ ਬਾਹਰ ਦਾ ਕੁਛ ਖਾਨ ਨੀ ਦੇਂਦੇ, ਚਾਏ ਕੁਛ ਵੀ ਹੋਜੇ।
ਕੰਮ ਵਾਲਿਆਂ ਹੀ
ਓਨਾਂ ਦੀ ਜੋ ਵੀ ਚੀਜ਼ਾਂ ਬਣਦੀਆਂ ਨੇ ਘਰ ਬਣਦੀਆਂ ਨੇ ਤੇ ਜਾਦਾ ਜਾਦਾ ਓ ਰੋਟੀ ਸਬਜ਼ੀ ਖਾਂਦੇ ਨੇ। ਓਨਾਂ ਨੂੰ ਬਾਰ ਦੀ ਚੀਜ਼ ਬੋਤ ਘੱਟ ਮਿਲਦੀ, ਓ ਗਾਉ 'ਚ ਰੈਂਦੇ ਨੇ ਲਾਇਕ ਪਿੰਡ 'ਚ ਤੇ ਓਨਾਂ ਨੂੰ ਓਥੇ ਘੱਟ ਮਿਲਦੀ ਲੇਕਿਨ ਫੇਰ ਵੀ ਜਿੰਨਾ ਮਿਲਦਾ ਓ ਓਥੇ ਓਨਾ ਵੀ ਨੀ ਖਾਂਦੇ ਕਿਉਂਕਿ ਓਨਾਂ ਦੇ ਪਾਪਾ ਹੈਗੇ ਨੇ ਓ ਮਤਬਲ ਸਾਡੇ ਮਾਸੜ ਜੀ ਓਨਾਂ ਨੂੰ ਅਲਾਓ ਨੀ ਕਰਦੇ। ਲੇਕਿਨ ਮੈਨੂੰ ਐ ਨੀ ਸਮਝ ਆਂਦੀ ਜਿਵੇਂ ਅਸੀਂ ਬਾਰ ਦਾ ਖਾਂਦੇ ਆਂ
ਹੂੰ।
ਕਿ ਸਾਡਾ ਹੁੰਦਾ ਕਿ ਲਾਇਕ ਅਸੀਂ ਜਾਦਾ ਕੈਂਦੇ ਆ ਕਿ ਜਾਦਾ ਬਾਰ ਦਾ ਖਾਵਾਂਗੇ ਤੇ ਜਾਦਾ ਸਾਡੀ ਤਬੀਅਤ ਖ਼ਰਾਬ ਹੋਏਗੀ।
ਹੂੰ, ਬਿਲਕੁਲ-ਬਿਲਕੁਲ, ਮੈਂ ਓਈ ਕੈ ਰਯਾ ਵਾਂ।
ਓਨਾਂ ਨਾਲ
ਅਸੀਂ, ਅਸੀ ਮਤਲਬ ਮੈਂ ਤੁਆਨੁ ਦੱਸ ਰਯਾਂ ਅਸੀ ਖਾਂ ਤੇ ਲੈਨੇ ਆਂ ਜੰਕ ਫੂਡ ਵਗੈਰਾ ਲੇਕਿਨ
ਹਾਂਜੀ ਮੈਮ।
ਮੈਂ ਓਈ ਤੇ ਕੈ ਰਯਾ ਆਪਾਂ ਜੰਕ ਫੂਡ ਵਗੈਰਾ ਖਾਂ ਤਾਂ ਲੈਨੇ ਆ ਦਿੱਕਤ ਹੁੰਦੀ ਐ ਨਾ, ਫੇਰ ਸਾਡੇ ਘਰਦੇਆਂ ਨੂੰ ਪਤਾ ਲੱਗਦੈ। ਅਸੀਂ ਤੇ ਓ ਖਾ ਲੈਨੇ ਆ ਮਜ਼ੇ-ਮਜ਼ੇ 'ਚ।
ਬੋਤ ਹਰ ਚੀਜ਼ 'ਚ ਬੋਤ-ਬੋਤ ਜਾਦਾ ਗੰਦ ਐ, ਮੈਂ ਬਟ ਖਾ ਤੇ ਲੇਆ ਹੀ ਬਟ ਮੈਂ ਤਾਂ ਹੁਨਾ ਐ ਮੰਨਿਆ ਕਿ ਇਨੂੰ ਖਾਨਾ ਨੀ ਚਾਈਦਾ, ਬੰਦ ਕਰਨਾ ਚਾਈਦਾ ਐ।
ਹਾਂਜੀ ਏ ਤੇ ਹੈਗਾ ਈ ਐ, ਕਿਉਂਕਿ ਹਰ ਇੱਕ ਚੀਜ਼ ਖਾਨਾ ਦੇ ਲਈ ਹੁੰਦੀ ਏ ਤੇ ਨਾਲ ਸਭ ਤੋਂ ਵੱਡੀ ਗੱਲ ਏ ਏਨੂੰ ਪਤਾ ਰੈਨਾ ਚਾਈਦਾ ਕਿ ਅਸੀਂ ਕਿਉਂ ਨਈ ਖਾਨਾ ਕਿ ਫਾਸਟ ਫੂਡ ਜੋ ਹੈ ਨਾ ਓਦੇ ਛੋਟੇ ਬੱਚੇ ਹੈਗੇ ਨੇ ਯਾ ਵੱਡੇ ਹੈਗੇ ਨੇ ਸਭ ਦੇ ਵਿੱਚ ਬੋਤ ਜਾਦਾ ਲਾਈਕ ਮਸਹੂਰ ਹੈਗਾ, ਹਰ ਕਿਸੇ ਨੂੰ ਕੁਛ ਨਾ ਕੁਛ ਤੇ ਖਾਨਾ ਪਸੰਦ ਹੁੰਦਾ ਈ ਆ।
ਬਿਲਕੁਲ, ਬਿਲਕੁਲ, ਬਿਲਕੁਲ, ਸਈ ਗੱਲ ਐ ਤੇ।
ਕਿਸੀਂ ਦਾ ਕੁਛ ਮਨਪਸੰਦ ਹੁੰਦਾ, ਕਿਸੇ ਦਾ ਕੋਈ ਮਨਪਸੰਦ ਹੁੰਦਾ।
ਹੁਨਾ ਜਿਵੇਂ-ਜਿਵੇਂ ਕਿ ਸਾਡਾ ਮੇਰੇ ਮੋਮੋਸ ਲਗਾ ਲੋ ਤਾ, ਤੁਆੜੀ ਚੋਮੀਨ ਲਗਾ ਲੋ। ਤੁਆਡਾ ਪੀਜ਼ਾ ਲਗਾ ਲੋ, ਮੇਰਾ ਬਰਗਰ ਲਗਾ ਲੋ, ਸਭ ਗੰਦ ਏ, ਬੋਹਤ ਗੰਦ ਏ, ਐ ਚੀਜ਼ਾਂ ਨੂੰ ਸਾਨੂੰ ਬੰਦ ਕਰਨਾ ਪਏਗਾ ਤਾਂ ਜਾ ਕੇ ਸਾਡੀ ਉਮਰ, ਉਮਰ ਵਦੇਗੀ।
ਨਈ ਦੇਖੋ, ਅਗਰ ਹੁਨ ਜਾਦਾ ਬਾਰ ਦਾ ਖਾਂਏਗੇ, ਉਸ ਸੇ ਹਮਾਰਾ ਦੇਖੋ ਏਕ ਤੋ ਮੋਟਾਪ ਹੋਏਗਾ ਨਾਲ, ਅਗਰ ਅਸੀਂ ਬਾਰ ਦੀ ਚੀਜ਼ਾਂ ਜਾਦਾ ਵੀ ਦੇਖੋ, ਇੱਕ ਤੇ ਓ ਬਾਰ ਬਨਾ ਰਇਆ ਨੇ, ਓਦੇ 'ਚ ਜਾਦਾ ਈ ਨਮ
ਹਾਂਜੀ-ਹਾਂਜੀ।
ਜਾਦਾ ਨਮਕ ਵਿੱਚ ਹੋਂਦਾ। ਤੇ ਓਸ ਨਾਲ ਵੀ ਕੈਂਦੇ ਨੇ ਜਾਦਾ ਨਮਕ ਮਿਰਚ ਵੀ ਨੀ ਖਾਨਾ ਚਾਈਦਾ।
ਬਿਲਕੁਲ-ਬਿਲਕੁਲ ਸਈ ਗੱਲ ਬਾਤ ਤੇ ਹੁਣ ਮੈਂ ਵਾਂ ਮੈਂ ਹਾਂਜੀ। ਹਾਂਜੀ
ਵੀ ਜਿਵੇਂ ਅੱਜ ਕੱਲ ਲਈ ਲੇਖੇ ਆ। ਕਿ ਛੋਟੇ-ਛੋਟੇ ਬੱਚਿਆਂ ਨੂੰ ਹਾਰਟ ਅਟੈਕ ਆ ਰਏ ਨੇ ਜਾਂ ਕੁਛ ਕੋਈ ਬਿਮਾਰੀ ਚੱਲ ਰਈ ਏ ਓ ਸਾਰੇ ਬਾਰ ਚੀਜ਼ਾਂ ਖਾਣ ਪੀਣ ਕਿਉਂਕਿ ਬਾਰ ਤਾਂ ਚੀਜ਼ਾਂ ਲਈ ਇੱਕ ਜਗ੍ਹਾ ਹੋ ਜਾਂਦੀਆਂ ਨੇ। ਨਮਕ ਜਾਦਾ ਹੁੰਦਾ ਤੇ ਬੱਚੇ ਨਾ ਲਾਇਕ ਕੋਈ ਚੀਜ਼ ਹੈਗੀ ਉਨਾਂ ਨੂੰ ਪਸੰਦ ਆ ਗਈ ਤੇ ਸਾਨੂੰ ਨਈ ਉਦਾਂ ਯਾਰ ਸਭ ਤੋਂ ਵੱਡੀ ਗੱਲ ਮੈਂ ਤਾਨੂੰ ਦੱਸਦੀ ਇੱਕ ਗੱਲ ਮੇਰਾ ਛੋਟਾ ਭਰਾ ਹੈਗਾ ਉਨੂੰ ਨਾ ਲਾਈ ਮੋਮੋਸ ਘਣੇ ਬੋਤ ਪਸੰਦ ਸੀ ਪਰ ਇਨੀ ਇੱਕ ਦਿਨ ਕੀ ਹੋਇਆ ਕਿੱਥੋਂ ਕੀ ਹੋਇਆ। ਉਨਾਂ ਨੇ ਮੋਮੋਸ ਮੰਗਾਏ ਸੀ ਉਦੇ 'ਚੋਂ ਪਤਾ ਨੀ ਕੀ ਨਿਕਲਿਆ। ਉਨੇ ਅੱਜ ਤੋਂ ਬਾਦ ਮੋਮੋਸ ਖਾਨੇ ਈ ਛੱਡਤੇ। ਉਨੂੰ ਪੁੱਛੋ ਕੀ ਸਚ ਹਾਂ ਡਰ ਪੈ ਗਿਆ ਉਨੂੰ ਇਸ ਚੀਜ਼ ਦਾ ਠੀਕ ਆ ਕਿ ਮੋਮੋਸ ਖਾਣੇ ਈ ਨਈ ਮੈਂ ਨੀ ਖਾਂਦਾ ਓ ਨੀ ਬੋ ਬੇਕਾਰ ਹੁੰਦੇ ਨੇ ਓ ਬੰਦਾ ਮੋਮੋਜ਼ ਈ ਨਈ ਖਾਂਦਾ ਮੋਮੋਜ਼ ਬਾਰ ਦੀ ਕੋਈ ਚੀਜ਼ ਖਾ ਕੇ ਨਈ ਰਾਜ਼ੀ ਹੁੰਦਾ। ਓ ਕੈਂਦਾ ਜੋ ਮੈਂ ਨਾ ਘਰ ਬਣਾ ਕੇ ਦਿਓ ਮੈਂ ਬਾਰ ਦਾ ਕੋਈ ਚੀਜ਼ ਨਈ ਖਾਵਾਂਗਾ।
ਹੂੰ ਹੂੰ ਹੂੰ ਹੂੰ-ਹੂੰ ਬਿਲਕੁਲ-ਬਿਲਕੁਲ- ਬਿਲਕੁਲ ਸਈ ਗੱਲ ਐ।
ਹਾਂਜੀ
ਹਾਂਜੀ ਹਾਬ ਕਿਤਾਬ ਮੈਂ ਖੁਦ ਮੈਂ ਕਿਸੇ ਨਾਲ ਗਿਆ ਸੀ ਬਾਰ ਗਿਆ ਸੀ ਕਿੱਧਰ ਮੈਂ ਉੱਧਰ ਉਮਸ-ਉਮਸ ਵਿੱਚ ਨਾ ਮੈਂ ਐ ਸਾਬ ਲਾ ਲੋ। ਚਾਰ ਪੀਸ ਖਾ ਲੈ ਨੇ ਲਾਸਟ ਮੈਂ ਵੇਖਿਆ ਵਾਲ ਭਾਈ ਨਈ ਮੈਂ ਕਿਆ ਬਈ ਐ ਕੀ ਚੀਜ਼ ਕੈਂਦਾ ਡੀ ਐੱਸ ਪੀ ਦੀ ਗਲਤੀ ਤੇ ਨਿਕਲ ਗਿਆ ਹੋਊਗਾ। ਬਈ ਆਪ ਇਸ ਕੀ ਪੇਮੈਂਟ ਕਰੋ ਮੈਂ ਕਿਆ ਪੇਮੈਂਟ ਦੀ ਗੱਲ ਨਈ ਏ ਤੁਸੀਂ ਆਪਣੀ ਪੇਮੈਂਟ ਲਓ ਬਟ ਐ ਚੀਜ਼ਾਂ ਨੂੰ ਵੇਖਿਆ ਕਰੋ ਠੀਕ ਹੈ ਨਾ ਐ ਚੀਜ਼ਾਂ ਨੀ ਕਰਨੀ ਚਾਈਦੀਆਂ। ਨਿਕਲ ਜਾਓ ਜੀ।
ਐਸੇ ਹੈਗਾ ਕੈਂਦੀ ਰੁਕੋ ਫਿਰ ਐਨਰਜੀ ਕੁਦੇ ਨਾ ਤੇ ਬੰਦੇ ਦਾ ਖਾਣ ਦਾ ਮਨ ਵੀ ਨਈ ਕਰਦਾ।
ਬਿਲਕੁਲ-ਬਿਲਕੁਲ-ਬਿਲਕੁਲ ਸਈ ਗੱਲ ਕਰ ਕੈਂਦਾ ਤਾ ਮੈਂ ਕੱਲ ਕੋਈ ਹੋਰ ਵੀ ਆ ਸਕਦਾ ਤੁਹਾਡੇ ਕੋਲ ਮੈਂ ਕਿਆ ਕੱਲ ਨੂੰ ਅਗਰ ਤੁਹਾਡੇ ਕੋਲ ਹੋਰ ਆ ਗਿਆ ਤੇ ਤੁਸੀਂ ਕੀ ਕਰੋਗੇ। ਤੁਹਾਨੂੰ ਦੇਖੋ ਗਲਤ ਨੇ ਬਣਾਦੇ ਨੇ ਜਲਦੀ- ਜਲਦੀ ਪਤਾ ਕੀ ਹੁੰਦਾ ਪਿਛੇ ਗੰਦ ਪਿਆ ਕਲ ਨੂੰ ਕੁਛ ਬਣਾ ਲੈਣ। ਕੁਛ ਹੋਰ ਪਿਆ ਉਹ ਵੀ ਬਣਾ ਲੈਣ। ਜੀ ਹੁਣ 'ਚ ਮੋਮੋਜ਼ ਖਾਓ। ਮੈਂ ਕੈਂਦਾ ਤੁਹਾਨੂੰ ਪਤਾ ਲੱਗਦਾ ਸੀ ਮੋਮੋਸ ਖਾਣ
ਦਾਦੀ
ਕਿ ਨੇਗੇ ਜਿਵੇ ਜਾਦਾ ਸੀ ਲਾਂਗੇ ਵਗੈਰਾ ਓ ਤਰੀਕੇ ਨਾਲ ਨਾ। ਤੇ ਬੰਦਿਆਂ ਦੀ ਨਾ ਕਿਸੇ-ਕਿਸੇ ਦੀ ਹੈਬਿਟ ਹੋ ਜਾਂਦੀ ਏ। ਕਿ ਰੋਜ਼ ਖਾਣਾ ਈ ਖਾਣਾ ਕੁਛ ਵੀ ਕੁਛ ਵੀ ਖਾਣਾ ਈ ਏ।
ਬਿਲਕੁਲ-ਬਿਲਕੁਲ-ਬਿਲਕੁਲ
ਸ ਜਾਦਾ ਬੈਨੀਫਿਟ ਹੁੰਦੀ ਹੈ ਤੇ ਜਿੰਨਾ ਦੀ ਸਾਡੀ ਬੈਲੇੈਂਸ ਡਾਇਟ ਹੋਣੀ ਬੋਤ ਜ਼ਰੂਰੀ ਏ। ਤੇ ਨਾਲ ਅਸੀ ਬਾਰ ਦਾ ਜਾਦਾ ਖਾਵਾਂਗੇ। ਤੇ ਓਸ ਨਾਲ ਸਾਡਾ ਲਈਕ ਇੱਕ ਤੇ ਅਸੀ ਸੁਸਤ ਸੁਸਤ ਰਵਾਂਗੇ।
ਹਾਂਜੀ। ਹਾਂਜੀ ਹਾਂਜੀ, ਬਿਲਕੁਲ ਜੀ।
ਤੇ ਨਾਲ ਯਾਰ ਘਰ ਦੀ ਚੀਜਾਂ ਫੇਰ ਓਦੇ ਨਿਊਟ੍ਰਿਸ਼ਨ ਦੇਂਦੇ ਨੇ, ਮਿਨਰਲ ਦੇਂਦੇ ਨੇ ਹੁਨ ਸਾਨੂੰ ਬਾਰ ਦਾ ਚੀਜ਼ਾਂ ਤਾਂ ਕੋਈ ਕੁਛ ਵੀ ਨੀ ਪਤਾ ਓਦੇ ਚ ਕਿੰਨੇ ਮਿਨਰਲਜ ਏ। ਸਾਨੂੰ ਐ ਪਤਾ ਓਦੇ ਤੇ ਤੈਰੀਖ ਬੋਤ ਹੈਗੀਆਂ ਨੇ ਤੇ ਨਾਲ ਓ ਸਾਡੇ ਸ਼ਰੀਰ ਨੂੰ ਖਰਾਬ ਕਰਾਂਗੇ।
ਏ ਕਿ ਬਾਰ ਦਾ ਬੰਦ ਕਰੋ ਘਰ ਦਾ ਖਾਓ।
ਹਾਂਜੀ, ਨਈ ਮੈਂ ਤੇ ਸਬ ਨੂੰ ਐ ਕੈਨਾ ਚਾਨੀ ਆਂ ਘਰ ਦਾ ਖਾਓ ਤੇ ਸੁਰਖਸ਼ਿਤ ਰੇਓ। ਚਲੋ ਪਾਜੀ ਤਾਨੂੰ ਬਾਚ ਕਰਦੀ ਆਂ ਫੇਰ। ਸਤਿ ਸ੍ਰੀ ਅਕਾਲ।
ਓਕੇ।